ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
ਸਸ ਸ੍ਰੀ ਕਾਲ, ਹੋਰ ਠੀਕ ਹੋ?
ਹਾਂਜੀ-ਹਾਂਜੀ।
ਹਾਂਜੀ-ਹਾਂਜੀ ਮੈਂ ਵਧੀਆ। ਬਸ ਸਭ ਵਧੀਆ ਸਭ ਵਧੀਆ, ਤੁਸੀਂ ਦੱਸੋ ਠੀਕ ਹੋ, ਬੱਚੇ ਠੀਕ ਨੇ?
ਜੀ ਸਭ ਵਧੀਆ ਜੀ।
ਵਧੀਆ ਹੀ ਚਾਹੀਦਾ।
ਹਾਂਜੀ।
ਹੋਰ ਕੀ ਕਰ ਰਹੇ ਸੀ ਬਸ ਮੈਂ ਤਾਂ ਉਝ ਹੀ ਫੋਨ ਕੀਤਾ ਸੀ ਐਕਚੁਲੀ ਮੈਂ ਆਪਣੇ ਬੱਚੇ ਨੂੰ ਨਾ ਡਾਂਸ ਕਲਾਸ ਵਗੈਰਾ ਪਾਣਾ ਸੀ ਤੇ ਮੈਂ ਸੁਣਿਆ ਤੁਸੀਂ ਕਿਆ ਤੁਸੀਂ ਯਾ ਫਿਰ ਤੁਹਾਡੇ ਆਸ ਪਾਸ ਕੋਈ ਕਰਵਾਉਂਦਾ ਤੇ ਮੈਨ ਦੱਸੋ ਜ਼ਰੂਰ। ਕਰਵਾਂਦੇ ਨੇ?
ਨਈ ਸਾਡੇ ਆਸ ਪਾਸ ਤਾਂ ਨਹੀਂ ਵਾ ਦੂਰ ਹੁੰਦਾ ਵਾ ਡਾਂਸ ਕਲਾਸਿਸ। ਤੇ ਹਾਂਜੀ ਮਤਲਬ ਦੂਰ ਏ ਥੋੜਾ।
ਹਾਂਜੀ ਬਸ ਮੈਂ ਮੇਰਾ ਬੇਟੇ ਨੂੰ ਤਾਂ ਚਲੋ ਸ਼ੌਕ ਨਈ ਐ ਬਟ ਮੈਨੂੰ ਬਹੁਤ ਸ਼ੌਕ ਐ ਕਿ ਮੇਰਾ ਬੇ ਭੰਗੜਾ ਕਰੇ ਤੇ ਉਹ ਕਰਦਾ ਨੀ ਤੇ ਮੇਰੀ ਬੇਟੀ ਨੂੰ ਡਾਂਸ ਦਾ ਸ਼ੌਕ ਐ। ਤੇ ਮੈਂ ਐ ਸੀ ਚੱਲ ਮੈਂ ਪੁੱਛਣੀ ਆ।
ਹਾਂਜੀ-ਹਾਂਜੀ ਨਈ ਸਾਡੇ ਤੋਂ ਥੋੜ੍ਹਾ ਦੂਰ ਐ।
ਅੱਛਾ।
ਹਾਂਜੀ ਆਸ ਪਾਸ ਨੀ ਹੈਗਾ ਕਿ ਬੱਚਾ ਚਲੋ ਆਪ ਚੱਲ ਜਾਵੇ। ਪਰ ਉਹ ਛੱਡ ਕੇ ਆਣਾ ਪੈਣਾ ਯਾ ਫਿਰ ਕੋਈ ਕਨਵੈਂਸ ਓਟੋ ਹੋ ਗਿਆ ਯਾ ਫਿਰ ਰਾਈਡਰ ਏਦਾਂ ਕੁਛ ਅ ਕਰਨਾ ਪੈਣਾ ਅਰੇਜਮੈਂਟ ਹਾਂਜੀ। ਤਾਂ ਬੱਚਾ ਜਾ ਪਾਊਗਾ, ਜਿਵੇਂ ਆਸ ਹਾਂਜੀ ਜਿਵੇਂ ਆਸ ਪਾਸ ਹੁੰਦਾ ਨਾ ਚਲੋ ਬੱਚਾ ਆਪ ਚਲਾ ਗਿਆ ਗਲੀ ਦੇ ਵਿੱਚ ਥੋੜ੍ਹਾ ਜਿਹਾ ਬਾਰ ਨੂੰ ਹੀ ਨਿਕਲ ਕੇ।
ਸਹੀ ਐ, ਅੱਛਾ ਬਸ ਫੇਰ ਹੁਣ ਤੁਹਾਡਾ ਘਰ ਵੀ ਸਾਡੇ ਘਰ ਤੋਂ ਇੰਨੀ ਦੂਰ ਐ, ਤੇ ਤੁਹਾਡੇ ਘਰ ਤੋਂ ਵੀ ਦੂਰ ਐ ਤਾਂ ਫੇਰ ਤਾਂ ਬੜਾ ਦੂਰ ਪੈ ਜਾਣਾ
ਹਾਂਜੀ-ਹਾਂਜੀ ਦੂਰ ਹੀ ਪੈ ਜਾਣਾ ਜੀ।
ਹਾਂਜੀ ਚਲੋ ਫਿਰ ਮੈਂ ਇੱਧਰ ਕਿਧਰੇ ਦੇਖਣੀ ਆ ਚਲੋ ਤੁਸੀਂ ਨੀ ਪਾਇਆ ਫਿਰ ਬੱਚਿਆ ਨੂੰ ਕਿਧਰੇ।
ਨਈ ਜੀ ਨਈ ਅਸੀਂ ਨੀ ਪਾਇਆ।
ਅੱਛਾ ਤੁਹਾਡੇ ਕੁੜੀਆਂ ਨੂੰ ਕੀ ਬੱਚਿਆਂ ਨੂੰ ਕੀ ਸ਼ੌਕ ਹੈ?
ਬੱਚਿਆਂ ਨੂੰ ਬਸ ਜਿਵੇਂ ਥੋੜੇ ਜੇ ਐਕਟੀਵਿਟੀਜ ਕਰ ਲਈਆ ਉਹੀ ਹਾਂਜੀ ਤੇ ਡਾਂਸ ਵਗੈਰਾ ਤਾਂ ਉਹ ਮਾੜਾ ਮੋਟਾ ਤਾਂ ਆਪ ਹੀ ਬੱਚੇ ਕਰ ਲੈਂਦੇ ਅੱਜ ਕੱਲ। ਸਿੱਖਣ ਦੀ ਸਿੱਖਣ ਦੀ ਲੋੜ ਹੀ ਨੀ ਪੈਂਦੀ। ਹਾਂਜੀ-ਹਾਂਜੀ, ਹਾਂਜੀ। ਤੇ ਬਾਕੀ ਬਸ ਮੇਰੇ ਮੁੰਡੇ ਨੂੰ ਡਰਾਇੰਗ, ਡਰਾਇੰਗ ਕਰਨ ਦਾ ਸ਼ੌਕ ਹੈਗਾ। ਤੇ ਉਹ ਆਪੇ ਬੈਠਾ ਹੋਇਆ ਉਹਨੇ ਇੱਕ ਯੂਟਿਊਬ ਚੈਨਲ ਤੇ ਚੈਨਲ ਵੀ ਬਣਾਇਆ ਸੀ ਡਰਾਇੰਗ ਦਾ ਆਪਨਾ।
ਅਰੇ ਵਾ।
ਹਾਂਜੀ ਡਰਾਇੰਗ ਕਰਕੇ ਉਹ ਯੂਟਿਊਬ ਤੇ ਪਾਦਾ ਰਹਿੰਦਾ ਸੀ।
ਅੱਛਾ।
ਹਾਂਜੀ, ਫੇਰ ਉਹਦਾ ਬੰਦ ਕਰਾਤਾ ਵੀ ਪੜ੍ਹਾਈ ਵੱਲ ਵੀ ਧਿਆਨ ਦੇਣਾ ਜ਼ਰੂਰੀ ਐ। ਤੇ, ਬੱਚਾ ਇਹ ਨਾ ਹੋਵੇ ਨਾ ਡਰਾਇੰਗ ਦੇ ਵਿੱਚ ਵੀ, ਮੈਂ ਯੂਟਿਊਬ 'ਤੇ ਪਾਂਦਾ ਵਾ। ਇੱਕ ਪਾਸੇ ਧਿਆਨ ਰਹਿ ਜਾਂਦਾ ਫਿਰ, ਤਾਂ ਕਰਕੇ ਉਹਦਾ ਫਿਰ ਇਹਦੇ ਪਾਪਾ ਨੇ ਕਹਿ-ਕਹਿਕੇ, ਫੇਰ ਬੰਦ ਕਰਾਤਾ। ਵੀ ਪਹਿਲਾਂ ਪੜ੍ਹ ਲਾ ਬਾਦ'ਚ ਇਹ ਜਿਹੜੀ ਚੀਜ਼ਾਂ ਹੈਗੀਆਂ, ਬਾਹਰ ਦੀ ਹੈਗੀਆਂ। ਹਾਂਜੀ, ਫਿਰ ਮੇਰੇ ਮੁੰਡੇ ਦੀ ਮਤਲਬ ਡਰਾਇੰਗ ਏਦਾਂ ਦੀ ਹੈਗੀ ਨਾ, ਕਈ ਚੀਜ਼ਾਂ ਏਦਾਂ ਬਣਾ ਦੂਗਾ ਰੀਇਲਾਸਟਿਕ ਦੀ ਹੁੰਦੀ ਆ।
ਅੱਛਾ ਜੀ, ਤੇ ਇਹਨੇ ਕਿਨੇ ਸਾਲ ਲੱਗਗੇ ਸੀ? ਵਿਊਜ਼ ਕਿੰਨੇ ਆਦੇ ਸੀ, ਮਤਲਬ ਬੱਚਿਆ ਨੂੰ ਤੁਹਾਡੇ?
ਵਿਊਜ਼ ਕਾਫੀ ਵਿਊਜ਼ ਆਣ ਲੱਗ ਪਏ ਸੀ, ਲਾਈਕ ਵੀ ਹੁੰਦੇ ਸੀ ਕਮੈਂਟ ਵੀ ਹੁੰਦੇ ਸੀ।
ਨਹੀਂ ਫਿਰ ਤੁਹਾਨੂੰ ਬੰਦ ਨਹੀਂ ਕਰਵਾਉਣਾ ਚਾਹੀਦਾ ਸੀ, ਐ ਗ਼ਲਤ ਐ। ਪਤਾ ਕੀ ਦੇਖੋ, ਹੁਣ ਤਾਂ ਜਿਵੇਂ ਤੁਹਾਡੀ ਕੰਸਿਸਟੈਂਸੀ ਚੱਲਦੀ ਪਈ ਸੀ ਨਾ ਕਿ ਤੁਸੀਂ, ਜਿਵੇਂ ਤੁਹਾਡਾ ਬੱਚਾ ਹੁਣ ਤੁਸੀਂ ਹੁਣ ਬੱਚਾ ਥੋੜਾ ਲੈਕ ਕਰ ਜਾਏਗਾ। ਹੁਨ ਓਹੀ ਵਿਊਸ ਘੱਟ ਹੋ ਜਾਣਗੇ, ਓਹੀ ਲਾਈਕ ਓਹੀ ਕਮੈਂਟ ਘੱਟ ਹੋ ਜਾਣਗੇ। ਮਤਲਬ, ਥੋੜਾ-ਬਹੁਤਾ ਦੋ ਦਿਨ'ਚ ਇੱਕ ਵਾਰ। ਤੇ ਹੁਣ ਜੇ ਬੱਚਾ ਰਿਲੈਕਸ ਵੀ ਤਾਂ ਕਰਦਾ ਨਾ ਪੜ-ਪੜਕੇ, ਪੜ-ਪੜਕੇ, ਪੜ-ਪੜਕੇ। ਓਹ ਰਿਲੈਕਸ ਦੇ ਟਾਈਮ ਉਹ ਬੱਚਾ, ਆਪਣੇ ਆਰਟ ਕਰਕੇ ਨਾ ਕਰ ਦਿੰਦਾ, ਤੇ ਅਗਰ ਜ਼ਿਆਦਾ ਟਾਈਮ ਨਹੀਂ ਹੋਇਆ, ਤਾਂ ਫੇਰ ਤੁਸੀਂ ਓਦਾ ਦੁਬਾਰਾ ਸ਼ੁਰੂ ਕਰਵਾਓ, ਕਿਉਂਕਿ ਨਾ ਫਿਰ ਇੱਕ ਵਾਰ ਛੋੜਦੋ ਨਾ, ਫੇਰ ਬੰਦਾ ਪਿੱਛੇ ਹੋ ਜਾਂਦਾ ਪਿੱਛੇ ਹੋ ਜਾਂਦਾ, ਫੇਰ ਓ ਅੱਗੇ ਦੇ ਤੁਸੀਂ ਜਿਵੇਂ ਕਿਹਾ ਵਿਊਜ ਕਾਫੀ ਆ ਰਹੇ ਨੇ ਕਾਫੀ ਕਮੈਂਟ ਵੀ ਆ ਰਹੇ, ਲਾਈਕਸ ਵੀ ਆ ਰਹੇ, ਤੇ ਫਿਰ ਥੋਡਾ ਬੱ ਚਾ, ਹੋਰ ਅੱਗੇ ਬਹੁਤ ਪ੍ਰੋਗਰਸ ਕਰੇਗਾ।
ਹਾਂਜੀ, ਇਹਨੇ ਬਨਾ-ਬਨਾਕੇ ਡਰਾਇੰਗ ਜਿਹੜੀ ਅਪਣੀ ਕਿੱਟ ਬਣਾਈ ਹੋਈ ਆ, ਉਹਦੇ ਵਿੱਚ ਸੇਵ ਕਰਦਾ ਰਹਿੰਦਾ, ਰੱਖਦਾ ਰਹਿੰਦਾ।
ਕੋ ਪਾਈ ਜਾਏ ਆ ਪੇ ਹਾਂਜੀ
ਹਾਂਜੀ, ਜਦੋਂ ਇਹਦਾ ਮਨ ਕਰਦਾ ਉਦੋਂ ਹੀ ਉਹਦੀ ਵੀਡੀਓਜ਼ ਬਣਾਕੇ ਪਾ ਦੂਗਾ। ਪਹਿਲਾ ਬਣਾ-ਬਣਾਕੇ ਰੱਖ ਲੁਗਾ, ਹਾਂਜੀ ਏਦਾਂ ਕਰਦਾ ਰਹਿੰਦਾ, ਹੂੰ, ਹੂੰ ਫਿਰ ਇਹਦੇ ਪਾਪਾ ਵੀ ਇਹਨੂੰ ਕਲਰ ਵਗੈਰਾ ਜਿਹੜੇ ਵੀ ਪਸੰਦ ਆਂਦੇ ਆ, ਓਈ ਲਿਆ ਦਿੰਦੇ, ਵੀ ਚਲੋ ਬੱਚਾ ਘਰੇ ਬਹਿਕੇ ਕੁਛ ਨਾ ਕੁਛ ਕਰਦਾ ਰਹਿੰਦਾ।
ਐਵੀ ਬਹੁਤ, ਬਹੁਤ ਵੱਡਾ ਇਨਕਮ ਸੋਰਸ ਹੈਗਾ, ਐ ਪਲੈਟਫੋਮ
ਸ਼ੌਕ ਹੈਗਾ।
ਅੱਛਾ-ਅੱਛਾ, ਮੇਰੇ ਬੇਟੀੇ ਨੂੰ ਵੀ ਹੈਗਾ। ਤੇ ਉਹ ਵੀ ਕਰਦਾ ਰਹਿੰਦਾ ਥੋੜਾ-ਬਹੁਤਾ, ਬਾਕੀ ਤੁਸੀਂ ਮੈਨੂੰ ਆਪਣੇ ਬੱਚਿਆਂ ਦੀ ਫੋਟੋ ਪੇਜਣਾ ਜ਼ਰੂਰ ਡਰਾਇੰਗ ਦੀਆਂ, ਤੇ ''ਮੈਂ ਦੇਖਾਂਗੀ ਦਿਖਾਵਾਂਗੀ ਆਪਣੇ ਬੇਟੇ ਨੂੰ, ਭੇਜਣਾ ਜਰੂਰ।
ਹਾਂਜੀ-ਹਾਂਜੀ, ਜ਼ਰੂਰ ਭੇਜਾਂਗੀ ਠੀਕ ਹੈ ਜੀ।
ਚਲੋ, ਮਨੂੰ ਪਤਾ ਲੱਗਿਆ ਥੋੜਾ-ਬਹੁਤ ਚਾਹੇ ਮੈਂ ਪਹਿਲੇ ਆਪਣੇ ਬੱਚਿਆਂ ਨੂੰ ਵੀ ਦਿਖਾਵਾਂਗੀ, ਮੈਂ ਕਿਹਾ ਤੂੰ ਵੀ ਬਣਾ।
ਹਾਂਜੀ।
ਹਾਂਜੀ।
ਕੋਈ ਫੈਸਟੀਵਲ ਹੁਨ ਹੂੰਦਾ ਏ, ਉਹਦੀ ਜਿਵੇਂ ਅ ਸ਼ੀਟ ਲਿਆ ਕੇ ਬਾਹਰੋਂ ਉਹਦੇ ਤੇ ਉਹ ਬਣਾ ਦੂਗਾ ਸਾਰਾ ਹਾਂਜੀ ਡਾਇਗ੍ਰਾਮ ਬਣਾ ਦਿੰਦਾ। ਤੇ ਸਕੂਲ ਚ ਕਿਸੇ ਨੇ ਡਾਇਗ੍ਰਾਮ ਬਣਾਉਣਾ ਹੋਵੇ, ਉਹ ਇਹਦੇ ਕੋਲ ਬਣਵਾਉਂਦੇ। ਮੈਡਮਾਂ ਇਹਦੇ ਕੋਲੋਂ ਬਣਵਾਉਂਦੀਆਂ।
ਅੱਛਾ ਫ੍ਰਸ਼ਿੰਗ ਹੋਣੀ ਨਾ ਹੱਥ ਚ ਬਹੁਤ ਜ਼ਿਆਦਾ।
ਹਾਂਜੀ, ਹਾਂਜੀ ਤੇ ਕੋਈ ਡਾਇਗ੍ਰਾਮ ਹੁੰਦੀ ਹੈ, ਇਹਨੂੰ ਮੈਡਮ ਵੀ ਸਕੂਲੇ ਇਹਨੂੰ ਹੀ ਕਹਿ ਦੂਗੀ। ਸਮਰ ਮੇਰੇ ਮੁੰਡੇ ਦਾ ਨਾਲ ਸਮਰ ਐ ਨਾ।
ਅੱਛਾ, ਅੱਛਾ
ਹਾਂਜੀ।
ਵਧੀਆ ਗੱਲ ਐ। ਅੱਛੀ ਬਣਾਉਂਦਾ ਹੋਣਾ ਤਾਂ ਹੀ ਕਹਿੰਦੀ ਐ ਨਾ ਇਵੇ ਮੈਡਮਾ ਐਵੇਂ ਸੌਖਾ ਕਿਸੇ ਨੂੰ ਕਹਦੀ ਥੋੜੀ ਨੇ
ਹਾਂਜੀ, ਹਾਂਜੀ, ਤੇ ਫੇਰ ਏ ਲੈ ਕੇ ਬਣਾ ਕੇ ਲੈ ਕੇ ਜਾਂਦਾ। ਹਾਂਜੀ ਬੱਚੇ ਵੀ ਮੇਰੀ ਕੁੜੀਆਂ ਹੈਗੀਆਂ ਜਿਹੜੀ ਉਹ ਉਹਨਾਂ ਕੋਲੋਂ ਡਾਇਗ੍ਰਾਮ ਨਹੀਂ ਬਣਦੇ ਉਹ ਵੀ ਇਹਨੂੰ ਕਹਿੰਦੀ ਹੈ। ਕਿ ਸਮਰ ਹਮਾਰੇ ਸਾਡੀ ਵੀ ਡਾਇ-ਡਾਇਗ੍ਰਾਮ ਬਣਾ ਦੇਣਾ।
ਸਹੀ ਹੈ ਸਹੀ।
ਹਾਂਜੀ।
ਹੂੰ ਚਲੋ ਠੀਕ ਹੈ, ਤੁਹਾਡੇ ਹਸਬੈਂਡ ਜੋਬ ਤੇ ਗਏ?
ਹਾਂਜੀ, ਹਾਂਜੀ ਉਹ ਚਲੇ ਗਏ, ਨੌ ਵਜੇ ਚਲੇ ਗਏ ਘਰੋਂ, ਹਾਂਜੀ।
ਫੇਰ ਤੁਸੀਂ ਤਾਂ ਲੰਚ ਵੀ ਤਿਆਰ ਕਰਦੇ ਹੋਵੋ ਗੇ ਸਵੇਰੇ-ਸਵੇਰੇ?
ਹਾਂਜੀ, ਲੰਚ ਉਹਨਾਂ ਦਾ ਤਿਆਰ ਕਰਨਾ ਪੈਂਦਾ ਮੈਨੂੰ।
ਹਾਂ, ਸਹੀ ਏ।
ਹਾਜੀ ਲੰਚ ਬੋਕਸ ਫੇਰ ਤਿਆਰ ਕਰਕੇ ਉਹਨੂੰ ਦੇਣਾ, ਉਹਨਾਂ ਦੀ ਹੋਰ ਤਿਆਰੀ ਹੈਗੀ ਹੈ ਜਿਹੜੀ ਹੈਂਕੀ ਨੀ ਮਿਲਦਾ ਉਹਨਾਂ ਨੂੰ ਹੈਂਕੀ ਫਣਾਣਾ।
ਸਹੀ ਹੈ, ਸਹੀ ਹੈ। ਬੱਚਿਆਂ ਵਾਗ ਕਿਸੇ ਨਾਲ ਗੱਲ ਕਰ ਲਿਤੀ, ਫਿਰ ਜੇ ਤੁਹਾਡੇ ਬੱਚੇ ਸਕੂਲ ਜਾਂਦੇ ਸੀ, ਚਾਰ ਬੱਚੇ ਭੇਜਦੇ ਤੁਸੀਂ
ਚਾਰ ਬੱਚੇ ਸਹੀ ਹੈ।
ਫੇਰ ਘਰ ਖਾਲੀ ਹੋ ਜਾਂਦਾ ਹੋਣਾ ਪੂਰਾ?
ਹਾਂਜੀ, ਹਾਂਜੀ ਫੇਰ ਘਰੇ ਬਸ ਮੈਂ ਰਹਿ ਜਾਣਾ। ਨਈ ਨਈ ਜੀ ਉਹਨਾਂ ਦੀ ਡੈਥ ਹੋ ਚੁੱਕੀ
ਅੱਛਾ, ਅੱਛਾ, ਅੱਛਾ। ਹੂੰ ਜਿਵੇਂ ਤੁਹਾਡੀ ਵੀ ਇੰਨੀ ਏਜ ਨਹੀਂ ਹੈਗੀ ਜਲਦੀ ਹੋਗੇ ਹਨਾ।
ਹਾਂਜੀ, ਨਹੀਂ ਮੇਰੀ ਥਰਟੀ ਨਾਈਨ ਏਜ ਹੈਗੀ ਐ।
ਏ ਪੂਰੀ ਕਲਾਸ ਵਿੱਚੋ ਪਤਾ ਹੀ ਏ ਸੱਸ ਨੂੰ ਕਿੰਨਾ ਲੰਬਾ ਸਾਥ ਹੁੰਦਾ ਐੰਨੀ ਬੁੱਢੀਆਂ -ਬੁੱਢੀਆਂ ਹੋ ਕੇ ਮੇਰੀ ਆਪਣੀ ਮਦਰ ਇਨ ਲੋ ਨੀ ਹੈਗੇ। ਮੇਰੀ ਆਪਣੀ ਮਦਰ ਇਨਲੋ ਨੂੰ ਪੂਰੇ ਹੋ ਪੰਜ ਸਾਲ ਹੋ ਗਏ ਨੇ, ਮੈਂ ਏਓ ਫੀਲ ਕਰਨੀ ਮੈਂ ਕਿਹਾ ਉਹ ਵੀ ਤਾ ਨੂੰਆ ਸੱਸਾ ਹੁੰਦੀਆਂ ਨੇ ਜਿਨਦਾ ਪੰਜਾਹ, ਪੰਜਾਹ ਸਾਲ ਦਾ ਸਾਥ ਹੁੰਦਾ ਐ। ਸਮਝ ਏਲੋ ਮੇਰਾ ਕਿੰਨਾ ਸਾਥ ਸੀ ਚਾਰ ਸਾਲ ਈ।
ਹਾਂਜੀ, ਹੂੰ ਸਾਡੇ ਦਸ ਸਾਲ ਰਹੇ ਸਾਥ। ਤੇ ਜਦੋਂ ਮੇਰਾ ਵਿਆਹ ਹੋਇਆ। ਹੂੰ ਹੂੰ ਹਾਂਜੀ। ਦਸ ਸਾਲ ਤੱਕ ਰਹੇ ਉਹ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ। ਬਿਮਾਰ ਰਹਿੰਦੇ ਸੀ ਨਾ, ਹਾਂਜੀ।
ਸਹੀ ਹਮ। ਸਈ ਗਲ ਆ ਬਸ ਜੋ ਰੱਬ ਨੂੰ ਮਨਜੂਰ।
ਹਾਂਜੀ-ਹਾਂਜੀ। ਓਧਰੋਂ ਮੇਰੇ ਪੇਕੇਆ ਵੱਲੋਂ ਮੇਰੇ ਪਾਪਾ ਦੀ ਡੈਥ ਹੋ ਗਈ, ਓਹਨਾਂ ਨੂੰ ਓਹਨਾਂ ਨੂੰ ਸੱਤ ਸਾਲ ਹੋ ਗਏ।
ਅੱਛਾ ਜੀ, ਸਾਰੇ ਧੱਕੇ ਤੁਹਾਨੂੰ ਤਿੰਨ-ਚਾਰ ਸਾਲ ਚ' ਇਕੱਠੇ ਲੱਗੇ।
ਹਾਂਜੀ।
ਹਮ। ਚਲੋ ਹੋਰ, ਸਾਡੇ ਹਾਂ, ਸਾਡੀ ਵੀ ਫੇਰ ਕੱਠੀਆਂ ਮੌਤਾਂ ਹੋਈਆਂ ਕਾਫੀ ਆ, ਤਿੰਨ-ਚਾਰ ਪੇਲੇ ਮੇਰੇ ਮਦਰ ਇਨ ਲਾ ਐਕਸਪਾਏਰ ਹੋਏ। ਠੀਕ ਆ ਜੀ, ਜਿਵੇਂ ਓ ਐਕਸਪਾਇਰ ਹੋਏ ਦੋ ਮਹੀਨੇ ਬਾਅਦ ਮੇਰਾ ਫੁੱਫੜ ਸੋਰਾ ਹੁੰਦੇ ਹਨਾ, ਫੁੱਫੜ ਸੋਰਾ ਓ, ਪੂਰੇ ਹੋ ਗਏ, ਪੂਰੇ ਦੋ ਮਹੀਨੇ ਬਾਅਦ, ਉਹਨਾਂ ਦੇ ਪੂਰੇ ਹੋਣ ਤੋਂ ਪੂਰੇ ਛੇ ਮਹੀਨੇ ਬਾਅਦ ਇੱਕ ਕੇ ਸਾਡੇ ਘਰ ਏਨਾ ਮੇਜਰ ਖ਼ਤਰਨਾਕ ਮੌਤ ਹੋਈ ਕਿਦੀ ਥਰਟੀ ਥ੍ਰਰੀ ਈਅਰਸ ਸੀ ਲੜਕਾ, ਜਿਦੇ ਦੋ ਬੱਚੇ ਕਰੰਟ ਲਗਕੇ ਔਨ ਦਾ ਸਪੋਰਟ ਐਕਸਪਾਏਰ ਹੋਏ ਔਨ ਦਾ ਸਪੋ ਏ, ਏ ਉਹ ਤਾਂ। ਬਸ ਉਹ ਤਾਂ ਇਤਨਾ ਸ਼ੌਕਿੰਗ ਸੀ ਨਾ ਸਾਡੇ ਵਾਸਤੇ, ਸਭ ਵਾਸਤੇ, ਉਹ ਤਾਂ ਬੇਹਸ਼ ਸਭ ਦੇ ਸਭ ਫੈਮਿਲੀ ਬੇਹੋਸ਼ ਹੋਈ ਜਾ ਰਹੀ ਸੀ, ਨਾਲੋਂ- ਨਾਲ ਬੇਹੋਸ਼। ਇੱਕ ਨੂੰ ਚੁੱਕੋ ਦੂਸਰਾ ਬੇਹੋਸ਼, ਉਹ ਕੁਛ ਕਰ ਰਏ ਸੀ। ਇਲੈਕਟ੍ਰਿਕ-ਇਲੈਕਟ੍ਰਿਕ ਹਾਂਜੀ, ਬਿਜਲੀ ਦਾ ਕੰਮ ਕਰ ਰਏ ਸੀ, ਸ਼ੌਟ ਲੱਗ ਗੇਆ ਇੱਕਦਮ। ਨਾ-ਨਾ ਔਨਦਾਸਪੋਰਟ ਪੂਰੇ ਹੋ ਗਏ।
ਓਹ ਹੋ।
ਹਮ ਸਾਡਾ, ਓਹ ਸਾਡਾ, ਵੈਸੇ ਬੋਤ ਹੀ, ਖ਼ਤਰਨਾਕ ਵਕਤ ਸੀ।
ਖ਼ਤਰਨਾਕ ਹਾਂਜੀ, ਏਹ ਤਾਂ ਬੋਤ ਖਤਰਨਾਕ ਹੋ
ਹਾਂਜੀ।
ਕਿਉਕੀ ਸ਼ੋਰਟ ਤੋਂ ਫੇਰ ਮੌਤ ਹੋਣੀ ਆ, ਏ ਤਾਂ ਬੋਤ ਜ਼ਾਦਾ ਡੇਂਜਰ ਸੀ।
ਹਾਂਜੀ। ਬੱਚਾ ਇੱਕ ਸਾਲ ਦਾ ਸੀ, ਛੋਟਾ ਬੇਟਾ।
ਓਹ ਲੈ ਹਾਂਜੀ। ਫੇਰ ਬੱਚੇ ਦਾ ਕੀ ਬਣੇਆ।
ਹੂੰ ਬਸ ਹੁਣ ਮਾਂ ਪਾਲਦੀ ਪੂਈ ਏ, ਜੋਬ ਕਰਦੀ ਏ ਸਕੂਲ ਚ' ਪੜ੍ਹਾਦੀ ਏ, ਫੇਰ ਓਹਨਾਂ ਨੇ ਓ ਮੈਰਿਜ, ਕਰਨਾ ਫੇਰ ਨਈ ਓਪਸ਼ਨ ਚ' ਨਈ ਲੇਆ ਕੇ ਨਈ, ਕੇਂਦੀ ਮੈ ਆਪੇ ਪਾਲ ਲਾਂਗੀ ਆਪਣੇ ਬੱਚੇ। ਬਸ ਪਿੱਛੋ ਫੈਮਲੀ ਪੇਕੇਆਂ ਦਾ ਸਪੋਰਟ ਕਾਫ਼ੀ ਸੀ। ਕਾਫੀ ਸਟਰੋਂਗ ਪੈਸੇ ਵਾਲੇ ਹੈਗੇ ਸੀ, ਪੇਕੇ ਘਰਦੇ।
ਅੱਛਾ-ਅੱਛਾ ਪਰ ਫੇਰ ਵੀ ਜੇਹੜੇ ਹਸਬੈਂਡ ਦੀ ਲੋੜ ਹੁੰਦੀ ਆ, ਉਹ ਤਾਂ ਹੈ ਹੀ ਆ,
ਹਾਂਜੀ। ਬਿਲਕੁਲ
ਤੇ ਹਾਂਜੀ। ਚਾਹੇ ਪੇਕੇ ਘਰ ਜਾਂ, ਸਹੁਰੇ ਘਰ, ਜਿੰਨਾ ਮਰਜ਼ੀ ਪੈਸੇ ਵਾਲੇ ਹੋਣ ਪਰ ਹੈਸਬੈਂਡ ਦੀ ਜਗ੍ਹਾ ਤਾਂ ਕੋਈ ਨਈ ਲੈ ਸਕਦਾ।
ਬਿਲਕੁਲ-ਬਿਲਕੁਲ ਬਸ ਵੱਡਾ ਬ ਵੱਡਾ ਬੱਚਾ ਵੀ ਹੋ ਗੇਆ ਸੀ, ਅ ਕੀ ਨਾਮ ਏ? ਐ ਸੱਤ-ਅੱਠ ਤੋ ਤਾ ਵੱਡਾ ਬੱਚਾ ਤਾਂ ਕਾਫ਼ੀ ਵੱਡਾ ਸੀ ਓਦੋਂ ਸੱਤਵੀਂ ਕਲਾਸ ਚ ਪੜ੍ਹਦਾ ਸੀ।
ਅੱਛਾ ਜੀ।
ਹਾਂ ਛੋਟਾ ਬੱਚਾ ਫਸਟ ਕਲਾਸ ਓ ਮਤਲਬ ਇੱਕ ਸਾਲ ਦਾ ਸੀ। ਕੁਨ ਤਾਂ ਪਿਓ ਨੂੰ ਪਾਪਾ ਬੋਲਿਆ ਹੀ ਨੀ ਹਮ ਹਾਂ, ਉਹਨਾਂ ਦਾ ਪਿਓਨੂੰ ਪਾਪਾ ਬੋਲੇ ਨੇ ਉਹਦੇ ਵੱਡੇ ਪਾਪਾ ਸਭ ਨੂੰ। ਉਹਨਾ ਨੂੰ ਬੋਲਦਾ ਸੀ ਚਲੋ ਕੋਈ ਨੀ, ਮੈਂ ਫਿਰ ਗੱਲ ਕਰਾਂਗੀ ਦੱਸਾਂਗੀ ਤੁਹਾਨੂੰ।
ਹਾਂਜੀ- ਹਾਂਜੀ, ਓਕੇ- ਓਕੇ, ਠੀਕ ਹੈ, ਠੀਕ ਹੈ ਜੀ।